ਹੈਲੋ।
ਹਾਂਜੀ ਸਸ ਸ੍ਰੀ ਕਾਲ।
ਸਸ ਸ੍ਰੀ ਕਾਲ ਜੀ, ਹੋਰ ਕੀ ਕਰ ਰਹੇ ਹੋ। ਵਧੀਆ-ਵਧੀਆ ਤੁਸੀ ਤੇ ਭੁੱਲ ਹੀ ਗਏ ਹੋ ਫੋਨ ਹੀ ਨੀ ਕਰਦੇ।
ਹਾਂਜੀ ਬਸ ਥੋੜਾ ਇੱਥੇ ਹਾਂਜੀ ਪੇਕੇ ਆਏ ਹੋਏ ਸ ਸੀ ਨਾ ਤੇ ਥੋੜਾ ਸ ਬਿਜੀ‌ ਹੋਏ ਦੇ ਸੀ ਤੇ ਅਜ ਬਸ ਦੁਪਹਿਰੇ ਵੇਲੇ ਹੋਕੇ ਮੈ ਥੋੜੇ ਸੇ ਪੇੜ-ਪੌਦੇ ਜਿਹੇ ਲਾ ਲਈਏ ਤੇ ਬਸ ਉਹ ਇੱਕ ਕਰ ਰਿਹਾ ਸੀ ਅੱਜ ਮੈਂ ਦੋ ਪੇੜ ਫਿਰ ਹਾਂਜੀ ਲਾਏ ਸੀ ਕੜੀ ਪੱਤੇ ਦਾ ਲਾਇਆ ਹੈ। ਤੇ ਇੱਕ ਮੈਂ ਉਹ ਲਾਇਆ ਸੀ ਐਲੋਵੇਰਾ ਦਾ।
ਅੱਛਾ ਕੜੀ ਪੱਤਾ, ਐਲੋਵੇਰਾ ਲਾਇਆ।
ਹਾਂਜੀ ਵੈਸੇ ਐਲੋਵੇੇਰਾ ਦੇ ਬੜੇ ਫਾਇਦੇ ਹੈਗੇ ਨੇ।
ਹਾਂ ਇਹ ਤਾਂ ਹੈ ਐਲੋਵੇਰਾ ਦੇ ਬਹੁਤ ਫ਼ਾਇਦੇ ਨੇ ਐਲੋਵੇਰਾ ਬੜਾ ਅੱਛਾ ਹੁੰਦਾ ਹੈ ਮੈਂ ਇਥ ਵਾਲਾਂ ਚ ਉਹਦਾ ਤੇਲ ਲਗਾਉਂਦੀ ਹਾਂ ਐਲੋਵੇਰਾ ਦਾ।
ਅੱਛਾ ਉਹ ਕਿੱਦਾਂ ਕੁ ਲਾਉਦੇ ਹੋ ਮਤਲਬ।
ਮਤਲਬ ਉਹ ਬਣਾਉਣਾ ਪੈਂਦਾ ਉਹ ਨਾਰੀਅਲ ਦੇ ਤੇਲ।
ਅੱਛਾ ਅੱਛਾ ਹਾਂਜੀ ਉਹਦੀ ਰੈਸਪੀ ਜਰਾ ਦੱਸੋਗੇ ਮੈਨੂੰ ਨਾਰੀਅਲ ਦੇ ਤੇਲ ਦੀ। ਦੀ।
ਹਾਂ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਹੈ? ਤੁਹਾਨੂੰ ਅੱਧਾ ਲੀਟਰ ਨਾਰੀਅਲ ਦਾ ਤੇਲ। ਠੀਕ ਹੈ ਤੇ ਨਾਲ ਕਮ। ਤੇ ਕਮ ਅੱਧਾ ਲੀਟਰ ਲਿੱਤਾ ਹੈ ਤੇ ਨਾਲ ਹੀ ਤੁਹਾਨੂੰ ਉਹ ਲੈਣੇ ਆ। ਹੈ। ਐਲੋਵੇਰਾ ਦੇ ਪੱਤੇ ਹਾਂ ਉਹਨਾਂ ਨੂੰ ਸਾਈਡਾਂ ਤੋਂ ਕੱਟ ਲੂ। ਕੰਢੇ ਹੁੰਦੇ ਨੇ ਨਾ ਉਹਦੇ ਕੰਢਿਆਂ ਨੂੰ ਕੱਟ ਲਓ ਹਾਂ ਨਹੀਂ ਜੇਲ ਵੀ ਨਹੀਂ ਖਾਧੀ। ਸਾਈਡਾਂ ਦੇ ਕੰਢੇ ਕੱਢ ਲਓ ਔਰ ਬਾਕੀ ਉਹਨਾਂ ਨੂੰ। ਪੀਸਿਸ ਚ ਐਵੇਂ ਸਬੂਤ ਉਹਨਾਂ ਦਾ। ਜੋ ਬਾਹਰ ਦਾ ਕਵਰ ਹੈ ਨਾ ਉਹਦੇ ਨਾਲ ਹੀ ਸਬੂਤਾਂ ਹਾਂ। ਨਾਲ ਹੀ ਸਬੂਤਾ ਤੁਸੀਂ ਕੱਢ ਲਓ ਉਹਨੂੰ। ਔਰ ਮਤਲਬ ਐਸੀ ਕੱਟ ਤੂੰ ਕੱਟ ਕੇ ਬਣਾ ਰਹੀ। ਤੇਲ ਚ ਪਾਓ ਔਰ ਉਹਨੂੰ ਜਦੋਂ ਜਦ ਤੱਕ ਉਹ ਪੂਰਾ ਬਰਾਊਨ ਨਾ ਨਾ ਹੋ ਜੇ। ਤਦ ਤਕ ਤੁਸੀਂ ਉਹਨੂੰ ਕਰਦੇ ਰਹੋ ਕਰਦੇ ਰਹੋ।
ਅੱਛਾ ਤੇ ਜਦ ਫਿਰ ਅਸੀਂ ਹਾਂਜੀ ਤੇਲ ਬਣਾਵਾਂ। ਕਰਾਂਗੇ ਤੇ ਕੜਨ ਤੋਂ ਬਾਅਦ ਉਹ ਉੱਡ ਤੇ ਨਹੀਂ ਜਾਏਗਾ ਤੇਲ।
ਨਹੀਂ।
ਅੱਛਾ।
ਇਹਨਾ ਨਹੀਂ ਉਡਦਾ।
ਅੱਛਾ ਅੱਛਾ ਠੀਕ ਹੈ। ਬਸ ਹਲਕਾ ਸਾ ਰੇਜਾ ਹੀ ਦੇਣਾ ਹੈ।
ਹਾਂ ਨਹੀਂ ਰੇਜਾ ਨੀ ਅੱਛੇ ਤਰੀਕੇ ਨਾਲ ਪਕਾਉਣਾ ਹੈ। ਜਦੋ ਤਕ ਬਰਾਊਨ ਨਾ ਹੋ ਜਾ ਜਸੀ। ਸ਼ ਗ।
ਅੱ
ਕੋਕੋਨਟ ਫਰ
ਅੱਛਾ।
ਹਾਂ
ਹਾਂਜੀ।
ਦਾ ਰਸ ਕੱਢੋ।
ਹਾਂਜੀ ਹਾਂਜੀ।
ਹੈ।
ਅੱਛ ਹਾਂਜੀ। ਹਾਂਜੀ ਤੁਹਾਡੀ ਆਵਾਜ਼ ਹਾਂਜੀ ਘਟ ਰਹੀ ਸੀ ਹਲਕੀ ਹਲਕੀ।
ਚਾਹੁ ਨਾਰੀ ਹੈ।
ਹਾਂਜੀ ਹੁਣ ਕਲੀਅਰ ਆ ਰਹੀ ਹੈ ਹਾਂਜੀ। ਤੇ ਬਸ ਠੀਕ ਹੈ ਤੁਸੀਂ ਮਤਲਬ ਕਿ ਅਹ ਤੇਲ ਮਤਲਬ ਕਿ ਹਲ ਉਹ। ਬਰਾਊਨ ਹੋਣ ਤੱਕ ਪਕਾ ਲੈਂਦੇ ਹੋ। ਠੀਕ ਹੈ ਤੇ ਉਸ ਚ ਹੋਰ ਵੀ ਕੁਛ ਪਾਉਂਦੇ ਹੋ।
ਸਾਡੀ ਪਤਾ ਨੀ। ਪਕ ਦੀ ਪਈ ਆ।
ਅੱਛਾ ਅੱਛਾ ਅੱਛਾ ਹਾਂਜੀ। ਜੀ ਸ਼ਾਇਦ ਐਸੇ ਹੁਣ ਮੈਨੂੰ ਜਦ ਦੱਸਣਾ ਆ ਰਹੀ ਮੇਰੀ ਆਵਾਜ਼।
ਹਾਂ ਹੁਣ ਆ ਰਹੀ।
ਠੀਕ ਠੀਕ ਹੈ ਮੈ ਨਾ ਥੋੜੀ ਜ ਵਿੰਡੋ ਕੋਲ ਆ ਗਈ ਸੀ ਤੇ ਮੈਂ ਕਹਿੰਦੀ ਸੀ ਫ਼ਿਰ ਉਹ ਉਸ ਚ ਤੇਲ। ਹੋਰ ਵੀ ਕੁਛ ਪਾਂਦੇ ਹੀ ਆ ਸਿਰਫ ਕੜੇ ਹੈ ਹੀ ਆਪਣਾ ਐਲੋਵੇਰਾ
ਨਹੀਂ ਨਹੀਂ ਬਸੈਲੋ ਵੀ ਰਾਤ ਜਦੋਂ ਸਿਰ ਤੇ ਲਗਾਾ ਹੋਏ ਤਾਂ ਤੁਸੀਂ ਆਪਣਾ ਮਾੜਾ ਮੋਟਾ ਪਿਆਜ ਦਾ ਰਸ ਪਾਾਲੋ
ਠੀਕ ਠੀਕ ਹੈ ਵੈਸੇ ਕਈ ਲੋਕੀ ਉਹ ਮੇਥੀ ਦਾਾਨ ਤੇ ਕੜੀ ਪੱਤਾ ਹੋਰ ਪਤਾ ਨੀ ਕੀ ਕੀ ਪ ਪਾਉਂਦਾ
ਉਹਨਾਂ ਵਾਲਾਂ ਨੂੰ ਕਾਲਾ ਵ ਵਗੈਰਾ ਕਰਨ ਲਈ ਵੀ ਡਾਲ ਲੈਂਦੇ ਨੇ ਕੁਛ ਲੋਕ ਨਾ
ਅੱਛਾ ਨਹੀਂ ਨਿਕਾਲਤ ਨਹੀਂ ਬਸ ਥੋੜੇ ਸੇ ਗਣੇ ਜਿ ਕਰਨੇ ਨੇ ਹਲਕੇ ਮਤਲਬ ਪਤਲੇ ਜਿਹੇ ਵਾਲ ਨੇ ਨਾ ਤੇ ਉਹਨਾ ਨੂੰ ਬਸ ਕਰਨੇ ਕਰਨੇ ਨੇ
ਹਾਂ ਖ ਸਕਦੇ ਤੁਸੀਂ ਹੈਲਦੀ ਹੋ ਜਾਂਦੇ ਨੇ ਵੈਸੇ ਤਾਂ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਕਿਉਂਕਿ ਸਾਰੀ ਨੈਚੁਰਲ ਚੀਜ਼ਾਂ ਨੇ ਬਜ਼ਾਰ ਤੋਂ ਸ਼ੈਂਪੂ ਤੇ ਲੈਣ ਤੋਂ ਤੇ ਚੰਗਾ ਇਹੀ ਹੈ ਕਿ ਤੁਸੀਂ
ਨੈਚੁਰਲ ਘਰ ਬਣਾ ਲੋ ਹਾਂਜੀ
ਤੁਸੀਂ ਪਾਣਾ ਚਾਹੋ ਤੇ ਪਾ ਸਕਦੇ ਹੋ ਬਾਕੀ ਹੋਰ ਤੇ ਅੱਜ ਕੱਲ ਬੜੀ ਸਾਰੀ ਯ ਵੀਡੀਓ ਆਉਂਦੀਆਂ ਨੇ ਨਾ
ਹਾਂਜੀ ਹਾਂਜੀ ਮੈਂ ਬਸ ਉਸ ਤੇ ਹੀ ਦੇਖਿਆ ਸੀ ਸੋਸ਼ਲ ਮੀਡੀਆ ਤੇ ਹੀ ਕੇ ਬਈ ਤੁਸੀਂ ਤੇਲ ਚ ਕੜੀ ਪੱਤੇ ਪਾਓ ਮ ਮਥੀ ਦਾਨੇ ਪਾਓ ਤੇ ਪਤਾ ਨੀ ਪਿਆਜ਼ ਦੇ ਘਿਊ ਕੱਟ ਕੇ ਉਹਨਾਂ ਨੂੰ ਡਾਲੋ ਤੇ ਐਲੋਵੇਰਾ ਆਹੋ ਫੇਰ ਉਹ ਪਤਾ ਨੀ ਪੁਸ਼ਪ ਗਿਰੀ ਔਰ ਭਰੂੰਗਰਾਜ ਦੇ ਉਹ ਪੱਤੇ ਪਾਕ ਨਾ ਬੜਾ ਕੁਛ ਆਇਆ ਦਾ ਸੀ।
ਬਣਦਾ ਏਦਾ ਤੇ
ਹਾਂਜੀ ਤੇ ਮੈਂ ਫੇਰ ਮੈਂ ਕਿਹਾ ਕੋਈ ਈਜ਼ੀ ਜਾਹਾ ਹੋਏ ਜਿਹੜਾ ਆਸਾਨ ਆਸਾਨੀ ਤਰੀਕੇ ਨਾਲ ਹੋਵੇ ਨਾ ਤੇ ਉਹ ਬਣਾ ਕੇ ਬਈ ਲਾ ਵੀ ਸਕਦੇ ਆ
ਹਾਂ ਵੈਸੇ ਈਜ਼ੀ ਤਰੀਕਾ ਹੀ ਹੈ ਈਜ਼ੀ ਰਹਿੰਦਾ ਇਹਦੇ ਨਾਲ ਤੇ ਮੈਂ ਹੀ ਵਾਲਾ ਤੇਲ ਲਗਾਉਂਦੀ
ਅੱਛਾ ਅੱਛਾ ਨੀ ਮੈਂ ਕੋਸ਼ਿਸ਼ ਕਰਾਂਗੀ ਤੇ ਵੈਸੇ ਜੈਸਾ ਕ ਹੇਅਰ ਓਇਲ ਕਰਕੇ ਤੇ ਨੈਕਸਟ ਡੇ ਵਾਸ਼ ਕਰਨਾ ਪੈਂਦਾ ਆ ਫੇਿਰ
ਤੁਸੀਂ ਪਹਿਲੇ ਦਿ ਵਾਸ਼ ਕਰ ਸਕਦੇ ਜ਼ਰੂਰੀ ਨੀ ਹੈ ਅਗਲੇ ਦਿਨ ਵਾਸ਼ ਕਰਨਾ ਹੈ ਕਿਉਂਕਿ ਪਿਆਜ ਲਗਾਇਆ ਹੋਏਗਾ ਨਾ
ਹਾਂਜੀ ਸਮੈਲ ਜੀ ਹਾਂਜੀ ਉਹੀ ਉਹੀ ਮੈਂ ਉਹੀ ਕਹਿ ਰਹੀ ਸੀ। ਮੈਂ ਕਹਿ ਐਸਾ ਕੁੱਛ ਤੇ ਨੀ ਨਾ ਰੱਖੇ ਮਤਲਬ ਕਿ ਕਈ ਹੁੰਦੇ ਨਾ ਚੌਵੀ ਘੰਟੇ ਤੱਕ ਲਗਾਏ ਰੱਖੋ ਫੇਰ ਉਹਦੇ ਬਾਦ ਵੋਸ਼ ਕਰਨਾ ਏ। ਤੇ ਹਾਂਜੀ ਇੱਕ ਦੋ ਘੰਟੇ ਮੈਂ ਕਿਹਾ ਚਲੋ ਲ
ਹਾਂ ਮਲ ਮਤਲਬ ਤੁਸੀਂ ਐਸੇ ਕਰ ਸਕਦੇ ਹੋ ਨਾ ਸਵੇਰੇ ਲਗਾ ਲਿਆ ਤੇ ਦੁਪਹਿਰ ਯਾਂ ਸ਼ ਸ਼ਾਮ ਵੇਲੇ ਸਿਰ ਧੋ ਲਿਆ।
ਹਾਂ ਏਦਾਂ ਉਹ ਨਾ ਪਿਆਜ ਦੀ ਸਮੈਲ ਬੜੀ ਬੁਰੀ ਲੱਗਦੀ ਅ ਓਹਦੀ ਔਰ ਨਾਲੇ ਤੁਹਾਨੂੰ ਪਤਾ ਈ ਇੱਕ ਤੇ ਗਰਮੀ ਉਤੋਂ ਸਿਰ ਚ ਵੈਸੇ ਈ ਪਸੀਨਾ ਆ ਜਾਂਦਾ ਅ
ਹਾਂ ਇਹ ਤੇ ਹੈ ਦੋ ਤਿੰਨ ਘੰਟੇ ਸਵੇਰੇ ਸਵੇਰੇ ਲਗਾ ਲਓ ਨਾਲ ਹੀ ਤੁਸੀਂ ਨਾਣ ਜਾਓ ਤੇ ਦੱਸ
ਹਾਂਜੀ ਓਹੀ ਤੇ ਉਹ ਫਿਰ ਉਹ ਨਾ ਸਮੈਲ ਦੇ ਚੱਕਰ ਚ
ਹਮ ਹਾਂ ਵਰ ਨਾ ਸਕਿਪ ਬੀ ਕਰ ਸਕਦੇ ਤੁਸੀਂ। ਕੁੱਛ ਐਸਾ ਨਹੀਂ ਐ ਸਕਿੱਪ ਬੀ ਕਰ ਸ
ਹਾਂ ਕਿਉਂਕਿ ਉਹ ਵਾਲਾ ਤੇਲ ਤਾਂ ਚਲੋ ਮੈਂ ਦੋ ਦਿਨ ਫਿਰ ਲਗਾ ਰੱਖ ਕੇ ਰੱਖ ਸਕਦੀ ਆ ਲੇਕਿਨ ਪਿਆਜ਼ ਨਾਲ ਥੋੜਾ ਸਾ ਔਖਾ ਔ ਜਾਏਗਾ ਤੇ ਬਾਕੀ ਐਸਾ ਹੋਇਆ ਨਾ ਕਦੀ ਤੇ ਕੋਈ ਨੀ ਦੋ ਤਿੰਨ ਘੰਟੇ ਲਗਾ ਲਾਂਗੇ ਪਿਆਜ਼ ਵਾਲਾ ਵੀ ਤੇ ਫੇਰ ਵੋਸ਼ ਕਰਲਿਆ ਕਰਾਂਗੇ।
ਹਾਂ, ਐਸਾ ਵੀ ਕਰ ਸਕਦੇ ਔ ਤੁਸੀਂ।
ਹਾਂਜੀ ਹਾਂਜੀ ਓਹੀ ਮੈਂ ਹਾਜੀ ਮੈਂ ਵੇਹਲੀ ਬੈਠੀ ਸੀ ਮੈਂ ਕਿਹਾ ਲਿਆਓ ਪੇੜ ਪੌਦੇ ਥੋੜੇ ਪਾਈਏ ਅੱਜ ਕੱਲ ਤੇ ਵੈਸੇ ਈ ਮਤਲਬ ਘਰਾਂ ਚ ਮਤਲਬ ਬੜੇ ਅੱਛੇ ਲੱਗਦੇ ਨੇ। ਅਹ ਪੇੜ ਪੌਦੇ ਲੱਗੇ ਹੋਣ ਨਾ ਗਮਲਿਆਂ ਚ। ਹੋਰ ਬਾਲਕਨੀ ਚ ਟੰਗੇ ਹੋਏ ਹੋਣ। ਮਨੀ ਪਲਾਂਟ ਵੀ ਹੈਗਾ ਅ ਸਾਡੇ ਇੱਥੇ। ਤੇ ਅੱਜੇ ਕੜੀ ਪੱਤਾ। ਤਾਰੋ ਵੀ ਲਾਇਆ ਸੀ ਤੇ ਐਲੋਵੇਰਾ ਤੇ ਇੱਕ ਦੋ ਹੋਰ ਮੈਂ ਕਹਿ ਰਹੀ। ਸੀ ਮੈਂ ਕਿਹਾ ਲਾਣੇ ਆ ਉਹ ਐਕਚੁਲੀ ਚ ਕੀ ਅ ਸਾਡੇ ਨਾ ਉੱਥੇ ਗਲੀ ਚ ਮਤਲਬ ਮੈਂ। ਦੀ ਆ ਨਾ ਜਿੱਥੇ ਉੱਥੇ ਗਲੀ ਚ ਨਾ ਕਿਸੇ ਨੇ ਅਮ ਦਾ ਪੇੜ ਲਾਇਆ ਸੀ ਦੀ ਹੈ ਤੇ ਉਹ ਔਹ। ਉਹ ਦੱਸ ਰਹੇ ਸੀ ਕਹਿੰਦੇ ਉਹ ਨਾ ਅੰਬ ਦਾ ਪੇੜ ਅਸੀਂ ਲਾਇਆ ਸੀ ਤੇ। ਹੁਣ ਹੋ ਗਏ ਨਾ ਦਸ ਪੰਦਰਾਂ ਸਾਲ ਔ ਨਾ ਵੀਹ ਸਾਲ ਹੋ ਗਏ ਨੇ ਸਾਨੂੰ ਅੰਬ ਦਾ ਪੇੜ ਲਾਇਆ। ਹੁਣ ਇੰਨੇ ਅਮ ਆਏ ਦੇ ਸੀ ਨਾ ਉਹਨਾਂ ਦੇ ਉਸਤੇ ਬਹੁਤ ਹੀ ਜ਼ਿਆਦਾ ਅੰਬ ਪੂਰਾ ਪ ਭਰਿਆ ਹੋਇਆ ਸੀ ਅੰਬ ਕੱਚੀਆਂ ਅੰਬੀਆਂ ਨਾਲ ਕਹਿੰਦੇ ਕੇ ਹੁਣ ਅਸੀਂ ਖਾਨੇ ਆ ਇਹਨੂੰ ਮਤਲਬ ਕਿ ਬੜਾ ਈ ਅੱਛਾ ਲੱਗਿਆ ਔਰ ਮੈਂ ਕਿਹਾ ਚਲੋ ਮੈਂ ਵੀ ਲਾਵਾਂ ਅਮ। ਤੇ ਫਿਰ ਥੋੜੀ ਸਪੇਸ ਹੋਏ ਨਾ ਤੇ ਫੇਰ ਅਸੀਂ ਲਗਾਈਏ। ਉਸ ਹਿਸਾਬ ਦੀ ਏ ਉਹ। ਤੇ ਉਹਨਾਂ ਦਾ ਖੁੱਦ ਦਾ ਆਰਡ ਸੀ ਨਾ ਤੇ ਉਹਨਾਂ ਨੇ ਔਥੇ। 'ਚ ਲਗਾਇਆ ਦਾ ਸੀ ਤੇ ਹਾਂਜੀ।
ਆ ਅ।
ਹਾਂਜੀ।
ਹੈਲੋ।
ਹੈਲੋ ਹਾਂਜੀ ਹਾਂਜੀ।
ਤੁਹਾਡੀ ਆਵਾਜ਼ ਕੱਟਦੀ ਪਈ ਅ ਬਹੁਤ।
ਹਾਂ ਮੈਨੂੰ ਲੱਗਦਾ ਅ ਪਤਾ ਨੀ ਨੈਟਵਰਕ ਇਸ਼ੂ ਚੱਲ ਰਹੇ ਨੇ ਸ਼ਾਇਦ।
ਹਮ। ਹੋ ਸਕਦਾ ਏ ਹਾਂ ਮੈਂ ਉਹੀ ਦੱਸਦੀ ਸੀ ਮੈਂ ਕਿਹਾ ਜਦੋਂ ਮੈਂ ਘਰ ਰਹਿੰਦੀ ਸੀ। ਨਹੀ ਤੇ ਮੈਂ ਆਪਣੇ ਛ। ਤੇ ਲਗਾਇਆ ਸੀ ਇਹ। ਅਹ ਕੀ ਕਹਿੰਦੇ ਆ ਪੇੜ ਹਾਂ ਤੇ ਮੇਰਾ ਬਾਂਦਰ ਖਾਗੇ। ਮੈਂ ਆਪਣੇ ਹਾਂ ਮੈਂ ਛੱਤ ਬੜੇ। ਏ ਸੀ ਪਹਿਲੇ ਕੀ ਹੋਇਆ ਸੀ ਪਹਿਲੇ ਨਾ ਮੇਰਾ ਪੇੜ ਈ ਨੀ ਉਗਿਆ। ਕਮ ਸੇ ਕਮ ਮੈਂ ਕੀ ਕੀਤਾ ਸੀ ਮੈਂ ਨਾ ਆਮ ਦੇ ਪੇੜ ਦੀ। ਜੋ ਅੰਬ ਦੀ ਗੁੱਟਕ ਹੁੰਦੀ ਆ ਨਾ ਉਹਨੂੰ ਪਹਿਲੇ ਸੁਕਾਇਆ। ਸੁਕਾ ਕੇ ਮਤਲਬ ਉਹਨੂੰ ਕੱਟ ਕੇ ਨਾ ਉਹਦੇ ਅੰਦਰ ਦਾ ਜੋ ਬੀਜ ਨਿਕਲਦਾ ਹੈ। ਉਹ ਬੀਜ ਨੂੰ ਹਾਂ ਉਹ ਬੀਜ ਨੂੰ ਮੈਂ ਭਿਗੋਤਾ ਹੀ ਇੱਕ ਹੋ ਰਿਹਾ ਇਹ। ਅਹ ਮਤਲਬ ਨਹੀਂ। ਪਾਣੀ ਚ ਨੀ ਉਹਦੇ ਰਹਿੰਦੇ ਮਿੱਟੀ ਦੇ ਅੰਦਰ ਦਬਾ ਦਿੱਤਾ ਮੈਂ। ਤੇ ਹਾਂ ਮੈਂ ਨਾ ਉਹ ਦੁਬਾ ਤਾ ਸੀ। ਤੇ ਉਹਦੇ ਬਾਅਦ ਕੀ ਹੋਇਆ ਮੈਂ ਦਬਾ ਦੇ ਦਿੱਤਾ ਪੇੜ ਗਿੱਟਕ ਉਹਦੀ ਔਰ ਉਹ ਪੰਦਰਾਂ। ਪੰਦਰਾਂ ਵੀਹ ਦਿਨ ਹੋ ਗਏ। ਏ ਅੰਦਰ ਕੁਛ ਪਰ ਪੱਤੇ ਹੀ ਨਹੀਂ ਆਏ ਮੈਨੂੰ ਲੱਗਿਆ ਕਿ ਐਵੇਂ ਬਾਹਰ ਹੁੰਦਾ ਮੈਂ ਨੀ ਮੈਂ ਨੀ ਹੁਣ ਕਰਾਂਗੀ। ਇਹ ਬੇਕਾਰ ਕੰਮ ਹੈ ਸਾਡੇ ਕੋਲ ਨੀ ਲੱਗਣੇ। ਪੇੜ ਪੂੜ ਤੇ ਫੇਰ ਉਹਦੇ ਬਾਅਦ ਕੀ ਹੋਇਆ ਅਚਾਨਕ ਤੋਂ ਨਾ ਉਹਦੇ ਅੰਦਰ। ਪੱਤੇ ਆ ਗਏ ਮੈਂ ਥੋੜੇ ਦਿਨ ਇਗਨੋਰ ਕੀਤਾ ਉਹਨੂੰ ਤੇ ਉਹਰ ਅੰਦਰ ਪੱਤੇ ਆ ਗਏ। ਮਹੀਨਾ ਮਹੀਨਾ ਲੱਗਿਆ ਸੀ ਉਹਦੇ ਪੱਤੇ ਆਣ ਚ ਹਾਂ ਉਹੀ ਧਿਆਨ ਹੁੰਦਾ। ਹੈ ਨਾ ਤੇ ਉਹਦੇ ਅੰਦਰ ਪੱਤੇ ਆ ਗਏ ਤੇ। ਫੇਰ ਪੱਤੇ ਆਉਣ ਦੇ ਬਾਅਦ ਮੈਂ ਕਿਹਾ ਚਲੋ ਠੀਕ ਹੈ ਹੁਣ ਪੱਤੇ ਆ ਗਏ ਨੇ। ਮਹੀਨਾ ਡੇਢ ਮੈਂ ਆਪਣੇ ਕੋਲ ਰੱਖ ਮੈਂ ਛੱਤ ਤੇ ਰੱਖ ਆਈ ਛੱਤ ਜੈਸੀ ਰੱਖ ਕੇ ਆ ਇੱਕ ਵਾਰ ਮੈਂ ਦਿੱਲੀ ਗਈ ਹਾਂ।
ਹੋੋ ਹੋ। ਧਿਆਨ ਰੱਖਣਾ ਹੋਰ ਆਮ। ਬਾਂਦਰ ਲੈ ਗਏ ਹਾਂ ਮੈਂ ਆਪ ਸੋਚ। ਸਰੀਆਂ ਅੰਮ ਤਾਂ ਲਾਉਣ ਦਾ ਪਰ ਬਸ ਇਹ ਹੀ। ਬਈ ਹੋਏਗਾ ਕਿ ਨਹੀਂ ਹੋਏਗਾ ਕਿਉਂਕਿ ਆਮ ਦੇ ਪਿੰਣ ਨੂੰ ਬੜਾ ਟੈਮ ਲੱਗ ਜਾਂਦਾ ਹੈ ਵੱਡੇ ਹੁੰਣਦੇ।
ਹਾਂ ਕਮ ਸੇ ਕਮ ਪੰਜ ਸਾਲ ਚਾਹੀਦੇ ਉਹਨੂੰ ਫਰੂਟਸ ਆਉਣ ਲਈ।
ਹਾਂਜੀ ਉਹੀ ਨਾ ਫਿਰ ਤਰਦੀ ਕਰਕੇ ਕਿਉਂਕਿ ਉਹ ਤਦ ਤੱਕ ਤੇ ਸਾਡੇ ਉਹ ਫਿਰ ਫਰੂਟ ਹੀ। ਤਦੀ ਮਿਲਦਾ ਹੈ ਨਾ ਪੰਜ ਸਾਲ ਤੱਕ ਤੇ ਇਹਦੀ ਕੇਅਰ ਕਰਨੀ ਪੈਂਦੀ ਹੈ। ਫਿਰ ਉਹਦੇ ਬਾਅਦ ਤੇ ਬੜਾ ਆਮ ਆਉਂਦਾ ਹੈ ਬਹੁਤ ਹੀ ਜਿਆਦਾ ਹਾਂਜੀ। ਕੀ ਹੋਈ ਚਲੋ ਕੋਈ ਨੀ ਹਾਂਜੀ ਤੁਸੀਂ ਇਹ ਕਰ ਮਤਲਬ ਕੀ ਨਾ ਹੁਣੇ ਮੈਂ ਕਰਦੀ ਹਾਂ ਜਿਹੜਾ ਇਹਦੇ ਪਾਪਾ। ਆਪਾਂ ਦੀ ਕਾਲ ਆ ਰਹੀ ਹੈ ਠੀਕ ਹੈ। ਹਾਂਜੀ ਹਾਂਜੀ ਓਕੇ ਓਕੇ ਹਾਂਜੀ ਠੀਕ ਹੈ ਜੀ ਹਾਂਜੀ।